ਹੈਲੋ,
ਹੈਲੋ ਸਤਿ ਸ਼੍ਰੀ ਅਕਾਲ ਜੀ। ਹੋਰ ਹਾਂਜੀ ਠੀਕ ਐ, ਤੁਸੀਂ ਠੀਕ ਔ?
ਹੋ ਗਿਆ ਨਾਸ਼ਤਾ ਪਾਣੀ? ਮੈਂ ਠੀਕ ਆ।
ਹਾਂਜੀ ਹਾਂਜੀ ਹਾਂਜੀ ਬਾਰ ਗਏ ਵੀ ਆਈਆਂ ਹੁਣੀ ਆਈਆਂ ਘਰ
ਮੈਂ ਵੀ ਹੁਨ ਉਹ ਉਠੀ ਥੋੜਾ ਜਿਹਾ ਐਕਸਰਸਾਈਜ਼ ਕੀਤੀ ਆ ਫੇਰ ਮੈਨੇ ਉਹ ਕੀ ਕੱਪੜੇ ਕੁੱਪੜੇ ਨਿਚੋੜਨੇ ਲੱਗੀ। ਕੱਪੜੇ ਕੁਪੜੇ ਪਾ ਹੋ ਗੀ।
ਹੂੰ-ਹੂੰ-ਹੂੰ-ਹੂੰ, ਅੱਛਾ ਅੱਛਾ।
ਪਰ ਮੈਨੂੰ ਕਿਸੇ ਦੇ ਪਸੰਦ ਨੀ ਆਦੇ ਆਦੇ ਕਿਸੇ ਦੇ ਹੱਥ ਦੇ
ਹਾਂ ਕੰਮ ਕਿਸ, ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਹਲੀ ਹੋਲੀ ਕਿਉਂ ਨਾ ਆਵੇ ਮੈਂ ਥੋੜੇ ਥੋੜਾ ਕਰਕੇ ਆਪ ਆਪਣੇ ਆਪ ਈ ਕਰੇ ਦੀ ਮੈਨੂੰ ਕਿਸੇ ਦਾ ਜਲਦੀ ਪਸੰਦ ਨੀ ਆਦਾ।
ਹੂੰ-ਹੂੰ-ਹੂੰ,
ਹੂੰ, ਬਾਈਆਂ ਦੇ ਭਰੋਸੇ ਬੈਠੇ ਰਏ ਉਹ ਅ ਚਾਰ ਪਾਰ ਛੇਤੀ ਛੇਤੀ ਕਰਕੇ ਭੱਜ ਜਾਂਦੇ।
ਹਾਂ ਉਹ ਤਾਂ ਫਿਰ ਜਲਦੀ ਜਲਦੀ ਕਰਦੀਆਂ ਤਾਂ ਨਿਕਲ ਜਾਂਦੀਆਂ ਨੇ
ਹਾਂ, ਉਹੀ ਗੱਲ ਫੇਰ ਵੀ ਆਪਾਂ ਨੇ ਆਪਾਂ ਨੂੰ ਹੱਥ ਪੱਲਾ ਮਾਰਨਾ ਪੈਂਦਾ।
ਹਾਂਜੀ-ਹਾਂਜੀ-ਹਾਂਜੀ,
ਹੂੰ, ਹਾਂਜੀ, ਕੋਲ ਨਾ ਕੱਟ ਕਰਿਓ ਤੁਸੀਂ ਕੋਲ ਕੋ ਦੀਦੀ ਕੋਲ ਕੱਟ ਨਾ ਕਰਿਓ ਤੁਸੀਂ ਜੇ ਆਵਾਜ਼ ਨੀ ਆਈ ਨਾ ਕੱਟ ਨਾ ਕਰਿਓ।
ਨਈ ਭਾਈ ਕੁਛ ਨਈ ਆਣੇ ਵਾਲਾ ਕੋਈ ਆਣੇ ਵਾਲਾ ਨੀ ਐ।
ਹਾਂ,
ਹੂੰ ਹੋਰ ਸਭ
ਔਰ ਨਾਸ਼ਤਾ ਹੋ ਗਿਆ ਤੁਹਾਡਾ?
ਹਾਂਜੀ ਹਾਂਜੀ ਨਾਸ਼ਤਾ ਹੋ ਗਿਆ, ਅੱਜ ਬਾਹਰੋਂ ਰੇਡੀਮੇਡ ਨਾਸ਼ਤਾ ਲਿਆ ਇਧਰ ਅੱਛੇ ਨੇ। ਅੱਜ-ਕੱਲ੍ਹ ਅੱਛੇ ਮਿਲਦੇ ਨਾ ਵੜੇ ਪਾਓ, ਮਿਸਰ ਉਹ ਮਟਕੀ ਦੀ ਸਬਜ਼ੀ। ਤਰੀ ਵਾਲੀ, ਉਹ ਰੇਡੀਮੇਟ ਹੀ ਲੈ ਕੇ ਆਇਆ ਆਂਦੇ ਆਦੇਆਂ
ਸਾਡੇ ਸਾਡੇ ਨੀ ਮਿਲਦੇ ਇੱਥੇ ਪੰਜਾਬ ਵਿੱਚ, ਜਿਵੇਂ ਖੋਲਾ ਆਪਾਂ ਜੇ ਮੈਂ ਵੜਾ ਪਾਓ ਦੀ ਦੁਕਾਨ ਖੋਲਾ, ਬਹੁਤ ਚਲਨੀ ਥ ਦਾ ਇੱਥੇ ਤਾਂ ਮਿਲਦਾ ਹੀ ਨਹੀਂ, ਉਹ ਉਹ ਵਾਲੇ ਉਹ ਵਾਲੇ ਪਾਓ ਵੀ ਨੀ ਮਿਲਦੇ, ਜੋ ਆਪਣੇ ਮਿਲਦੇ ਆ ਮਹਾਰਾਸ਼ਟਰ ਵਿੱਚ ਉਹ, ਹਾਂ ਮਿੱਠੇ ਮਿੱਠੇ ਮਿਲਦੇ ਆ
ਹਾਂ ਇਧਰ ਮਿੱਠੇ ਪਾਓ ਮਿਲਦੇ, ਬਰਾਬਰ
ਹਾਂ ਆਪਣੇ ਇਨੇ ਟੇਸਟ ਟੇਸਟੀ ਹੁਂਦੇ, ਆਪਣੇ ਤਾਂ ਨਾਸ਼ਤੇ ਦੀ ਟੇਨਸ਼ਨ ਹੀ ਨੀ ਰਹਿੰਦੀ।
ਹਾਂਜੀ ਹਾਂਜੀ ਪਾਓ ਮਿਲ ਜਾਂਦੇ ਨਾ ਇਧਰ
ਹਾਂ ਸਾਬੂ ਦਾਣਾ ਵੀ ਵਧੀਆ ਮਿਲਦਾ ਪੋਏ ਵੀ ਵਧੀਆ ਮਿਲਦੇ, ਆਪਣੇ ਤਾਂ ਸਾਡੇ ਤਾਂ ਇੱਕ ਪੋਹੇ ਵੀ ਨੀ ਵਧੀਆ ਮਿਲਦੇ, ਉਹ ਵਾਲਾ ਸਵਾਦ ਹੀ ਨਹੀ ਆਉਂਦਾ ਮਹਾਰਾਸ਼ਟਰ ਵਾਲਾ ਸਵਾਦ ਆਪਣੇ ਤਾਂ ਬਹੁਤ ਵਧੀਆ ਚੀਜ਼ਾਂ ਮਿਲਦੇ, ਹੈਲੋ
ਜੀ ਹਾਂਜੀ ਹੈਲੋ ਹੈਲੋ
ਹਾਂ ਹਾਂ ਹਾਂ ਬੋਲੋ ਬੋਲੋ
ਹ ਆ ਰਹੀ ਹੈ ਦੀਦੀ ਆਵਾਜ਼ ਆ ਰਹੀ ਹੈ, ਨਾਸ਼ਤਾ ਉਸਤਰਹ ਉਹ ਟੇਸਟੀ
ਹੋ ਆ
ਹਾਂਜੀ ਹਾਂਜੀ ਹਾਂਜੀ ਇਧਰ ਥੋੜਾ ਰੇਂਜ ਦਾ ਹੀ ਪ੍ਰੋਬਲਮ ਆਉਂਦਾ ਪਿਆ, ਬਹੁਤ ਜ਼ਿਆਦਾ ਮੈਨੂੰ ਦੇਖਣੀ ਆਂ, ਵਾਈਫਾਈ ਠੀਕ ਕਰਾਨਣਾ ਈ
ਹਾਂ ਬਸ ਜਦ ਵੀ ਤੁ ਕਾੱਲ ਕਰਦੀ ਆਂ, ਕੱਟਿਆ ਨਾ ਕਰੋ ਠੀਕ ਐ
ਹਾਂ ਨਹੀਂ ਨਹੀਂ ਕੱਟਣੀ ਨਹੀਂ ਆਂ ਮੈਂ, ਆਪਣੇ ਆਪ ਹੀ ਕੱਟੀ ਜਾਂਦੀ
ਹਾਂ
ਕੱਲ ਪਰਸੋਂ ਸੀ ਮੈਂ ਇਹਹੀ ਪ੍ਰੋਬਲਮ ਹੈ ਨਾ, ਤਾਂ ਮੈਂਨੇ ਬੰਦ ਹੀ ਕੀਤਾ ਹੋਯਾ ਐ
ਅੱਛਾ।
ਹੂ।
ਫੇਰ ਹੋਰ ਦੁਪਹਿਰ ਦੀ, ਕੀ ਸਬਜ਼ੀ ਸੁਬਜ਼ੀ ਤਿਆਰੀ।
ਸਬਜ਼ੀ ਸੁਬਜੀ ਦਿਆਂੜੀ ਦੀ, ਦੇਖਦੀ ਹੁਣ ਰਾਜਮਾ ਛੋਲੇ ਚਾਵਲ ਸੋਚਨੀ ਆਂ ਬਣਾ ਲਵਾਂ।
ਮੈਂ ਵੀ ਬਣਾਏ ਆ, ਕੱਲ ਹੀ ਬਣਾਏ ਮੈਨੇ ਵੀ।
ਹਾਂਜੀ-ਹਾਂਜੀ ਰਾਜਮਾਂ ਚਾਵਲ ਈ ਸੋਚਣੀ ਪਈ ਆ ਬਣਾਉਣੇ ਦਾ
ਕਲ ਮੈਂ ਪਤਾ ਕਿਸ ਤਰ੍ਹਾਂਹ ਬਣਾਏ, ਮੈਂ ਬੈਰਕ ਈ ਤੜ ਤੜਕਾ ਲਗਾ ਕੇ ਸੀਟੀਆਂ ਲਵਾ ਲੈਨੇ
ਹਾਂਜੀ- ਹਾਂਜੀ ਉਸ ਤੋਂ ਵੀ ਬਹੁਤ ਅੱਛੇ ਬਣਦੇ ਨੇ, ਹੂ।
ਕੁਝ ਥੱਕੀ ਹੋਈ ਸੀ, ਮੈਂ ਬਾਹਰ ਗਈ ਹੋਈ ਸੀ, ਘੁੰਮਣੇ,
ਹਾਂਜੀ, ਹਾਂਜੀ, ਹਾਂਜੀ।
ਉਹ ਮੁੰਡਾ ਕਹਿੰਦਾ ਛੇਤੀ ਹੈ, ਤੇ ਮੈਨੂੰ ਕਹਿੰਦੇ ਭੁੱਖ ਲੱਗੀ ਮੈਨੂੰ ਰਾਜਮਾ ਚਾਵਲ ਦੋ ਬਣਾ ਕੇ। ਫੇਰ ਮੈਂ ਫਟਾਫਟ ਤੜਕਾ ਲਾ ਕੇ ਉਹ ਸੀਟੀਆਂ ਲਵਾ ਲਏ। ਵਧੀਆ ਬਣੇ, ਹਾਂ ਗੱਲ ਗਏ ਸੀ।
ਅੱਛਾ-ਅੱਛਾ ਨਹੀਂ ਤੇ ਕਦੀ-ਕਦੀ ਰਾਤੀ ਸੇਅ ਕੇ ਸੋਣੇ ਪੈਂਦੇ ਨੇ ਨਾ, ਤਾਂ ਇਤਨੀ ਜਲਦੀ ਗੱਲ ਦਾ ਨਹੀਂ।
ਨਹੀਂ ਅਸੀਂ ਕਦੋਂ ਵੀ ਬਣਾਉਦੇ, ਅਸੀਂ ਤਾਜ਼ੇ ਹੀ ਬਣਾਉਂਦੇ। ਜੇ ਉਬਾਲ ਕੇ ਵੀ ਬਣਾਈਏ ਨਾ, ਉਹ ਜਿਵੇਂ ਬਿਨਾਂ ਤੜਕੇ ਤੋਂ ਫੇਰ ਪਹਿਲੇ ਉਬਾਲਦੇ। ਪਹਿਲੇ ਸਿਟੀਆਂ ਲਗਾਉਂਦੇ, ਫਿਰ ਤੜਕਾ ਲਗਾਂਦੇ।
ਹਾਂ- ਹਾਂ ਪਹਿਲੇ ਉਬਾਲ ਕੇ ਲੈਣੇ ਪੈਂਦੇ ਨੇ ਨਾ। ਹੂ
ਕੋਈ- ਕੋਈ ਤਾਂ ਰਾਜਮਾਂ ਉਬਾਲ ਕੇ ਪਾਣੀ ਕੱਢ ਕੇ ਫੇਰ ਤੜਕਾ ਲਾ ਲਾਂਦੇ। ਮੈਂ ਕਿਹਾ ਅਸਰ ਤਾਂ ਸਾਰਾ ਚਲੇਆ ਜਾਂਦਾ ਰਾਜਮਾਂ ਦਾ।
ਹਾਂ ਸ ਸਵਾਦ ਤਾਂ ਸਾਰਾ ਚਲਾ ਜਾਂਦਾ ਰਾਜਮਾ ਦਾ, ਉਹ ਪਾਣੀ ਚ ਹੀ ਸਾਰਾ ਸਵਾਦ ਹੁੰਦਾ ਐ।
ਹਾਂ ਉਹੀ ਨਾ ਉਹ ਪਾਣੀ ਕੱਡ ਦਿੰਦੇ ਲੋਕ ਬੋਤ।
ਹਾਂਜੀ, ਹਾਂਜੀ-ਹਾਂਜੀ ਨਹੀਂ ਉਸ ਵਿੱਚ ਗੈਸ ਵਗੈਰਾ ਹੁੰਦਾ ਨਾ ਇਸ ਕਰਕੇ ਕੱਟਦੇ ਨੇ ਓਹ। ਉੇਸੇ ਥੋੜਾ ਜਿਹਾ ਦੁੱਧ ਪਾ ਕੇ ਉਬਾਲੋ ਫੇਰ ਗੈਸ ਨੀ ਹੁੰਦੀ।
ਅੱਛਾ ਇਹਵੇ ਹੁੰਦਾ।
ਹਾਂ ਥੋੜਾ ਜਿਹਾ ਦੂਧ ਪਾਕੇ ਉਬਾਲੋ ਨਾ ਅਗਰ ਤੜਕਾ ਦੇਣੇ ਵਖਤ ਥੋੜਾ। ਤੜਕਾ ਪਾਣੇ ਜਦੋਂ ਆਪਾਂ ਤਾਂ ਉਸੇ ਥੋੜਾ ਜਿ ਦੂਧ, ਪਾ ਕੇ ਦੋ- ਚਾਰ ਸੀਟੀਆਂ ਦੇ ਛੋਣੀਆਂ ਫੇਰ ਗੈਸ ਵਗੈਰਾ ਨਹੀਂ ਹੁੰਦਾ ਦੂੱਧ ਨਾਲ।
ਅੱਛਾ-ਅੱਛਾ।
ਹੂੰ ਬੋਤ ਸਾਰੇ ਲੋਕ ਅ ਸ਼੍ਰਰਾਮ ਮਤਲਬ ਮਹਾਰਾਸ਼, ਬਣਾਉਦੇ ਥੋੜਾ ਦੁੱਧ ਪਾ ਛ। ਛੋੜਦੇ ਪੰਜਾਬੀ ਉਹ ਸਿਟੀ ਮਤਲਬ ਮਾਰਦਾ ਪਰ ਗੈਸ ਨਹੀਂ ਕਰਦਾ ਪੇਟ ਨੂੰ।
ਅੱਛਾ-ਅੱਛਾ।
ਹਾਂ ਨੀ ਤ ਫੇਰ ਪੇਟ ਦੁਖਦਾ ਨਾ ਉਹਦੇ ਨਾਲ ਕੋਈ ਕਹਿੰਦਾ ਮੇਰੇ, ਹਾਂ।
ਹਾਂ ਜੋ ਕਾਲੇ ਚਣੇ ਆਉਂਦੇ ਆ। ਇਹ ਆਪਾਂ, ਇਹ ਦੋ- ਤਿੰਨ ਪਾਣੀ ਨਾਲ ਧੋ ਕੇ, ਪਾਣੀ ਪਾ ਕੇ ਰੱਖ ਦਿੰਦੇ ਨਾ, ਭਿਉਣੇ ਨੂੰ, ਫੇਰ ਉਸ ਤੋਂ ਬਾਅਦ ਤਾਂ ਨ ਉਹ ਪਾਣੀ ਛੱਡਣਾ।
ਨਹੀਂ-ਨਹੀਂ, ਨਹੀਂ- ਨਹੀਂ ਉਬਾਲੇ ਕੇ ਬਾਅਦ ਨਈ ਸੁਟਨਾ ਕਿਹੜਾ ਵੀ ਪਾਣੀ,
ਨਹੀਂ-ਨਹੀਂ ਉਬਾਲੇ ਨਹੀਂ ਉਬਾਲਣਾ ਨਹੀਂ ਆ ਭਿਓ ਕੇ ਜੋ ਰੱਖਦੇ ਆ।
ਹਾਂ ਨਹੀ-ਨਹੀਂ ਹਾਂ-ਹਾਂ ਨਹੀਂ- ਨਹੀਂ, ਨਹੀਂ ਸੱਟਿਆ ਤਾਂ ਵੀ ਚੱਲ ਰਿਹਾ ਹੈ। ਨਹੀਂ ਤਾਂ ਮੈਂ ਤਾਂ ਇਸੇ ਧੋ- ਕੇ ਡਾਇਰੇੈਕਟ ਪਾ ਕੇ, ਤੇ ਰਾਤੀ ਸੇਣੇ ਵਕਤ ਹੀ ਥੋੜੀ ਜਿ ਚੀਨੀ। ਤੇ ਥੋੜਾ ਜਿਹਾ ਨਾਰੀਅਲ ਤੇਲ ਪਾਣੀ ਆ।
ਅੱਛਾ- ਅੱਛਾ।
ਹਾਂ ਮੇਰੇ ਸੋਹੁਰੇ ਕਹਿੰਦੇ ਸੀਗੇ ਕਿ ਉਸ ਨਾਲ ਨਾ- ਚਨਾ ਅੱਛਾ ਫੁਲਦਾ ਥੋੜਾ ਜਿਹਾ ਕੋਸੇ ਪਾਣੀ ਦੇ ਕੇ ਚਨਾ ਅੱਛਾ ਫੁਲਦਾ ਤੇ। ਜਲਦੀ ਗੱਲਦ ਏ।
ਅੱਛਾ-ਅੱਛਾ। ਚੰਗਾ ਜੀ।
ਸੋਡਾ-ਸੋਡਾ ਤੇ ਨਾਰੀਅਲ ਤੇਲ ਤੇ ਚੀਨੀ ਇਹ ਤਿੰਨ ਚੀਜ਼ਾਂ ਪਾਣੀਆਂ ਮੈਂ।
ਅੱਛਾ-ਅੱਛਾ, ਅੱਛਾ ਹਾਂ ਨਾ ਇੱਥੇ ਵੇ ਜੋ ਆਪਣੇ। ਮਹਾਰਾਸ਼ਟਰ ਦੇ ਚਨੇ ਆਉਂਦੇ ਆ ਔਹ ਵੱਡੇ- ਵੱਡੇ ਕਿੰਨੇ ਮੋਟੇ- ਮੋਟੇ ਹੁੰਦੇ। ਔਰ ਏਥੇ ਚਨੇ ਬੋਤ ਛੋਟੇ- ਛੋਟੇ ਜਹੇ ਰਹਿੰਦੇ।
ਨਹੀਂ ਜੇਹੜਾ ਅਸਲੀ ਹੁੰਦਾ ਨਾ ਓਹ ਛੋਟਾ ਹੀ ਹੁੰਦਾ ਐ।
ਹਾਂ, ਅੱਛਾ।
ਵੱਡਾ ਹਾਈਬ੍ਰੇਡ ਹੁੰਦਾ, ਕਾਲਾ ਚਣਾ ਜੇਹੜਾ ਵੱਡਾ ਆਂਦਾ ਔਹ ਹਾਈਬੇ੍ਡ ਈ। ਹਾ ਜੇੜਾ ਛੋਟਾ ਆਂਦਾ ਏ ਔਹ ਮਤਲਬ ਨੈਚੁਰਲ ਗੳਰਾ ਨੀ, ਉਸ ਮਾਹਰਾਸ਼ਟ। ਦੀ ਭਾਸ਼ਾ ਚ ਗਾਊਠੀ ਕਹਿੰਦੇ ਨਾ, ਹਾਂ। ਹਾਂ ਔਹੀ ਏ ਸਫੇਦ ਚਨਾ ਦੇਖੋ ਕੋਈ- ਕੋਈ ਬੋਤ ਨਿੱਕਾ ਆਂਦਾ ਕੋਈ- ਕੋਈ ਕਾਬੂਲੀ ਬੋਤ ਮੋਟ- ਟਾ- ਮੋਟਾ ਆਂਦਾ ਐ। ਕਾਬੁਲ ਦਾ, ਉਸ ਔਹ ਵੀ ਕਾਬੁਲ ਦਾ ਅੱਛਾ ਨਈ ਲੱਗਦਾ ਖਾਨੇ ਵਾਸਤੇ ਮੋਟਾ ਵਾਲਾ। ਔਹ ਨਿੱਕਾ ਜੇਹੜਾ ਆਂਦਾ ਔਹ ਟੇਸਟ ਹੋਂਦਾ ਉਸਦਾ।
ਅੱਛਾ-ਅੱਛਾ।
ਹਾਂ ਉਸਨੂੰ ਵੀ ਰਾਤੀ ਸੇ ਕੇ ਉਸ ਚ ਮਿੱਠਾ ਸੋਡਾ। ਥੋੜੀ ਜਿਹੀ ਚੀਨੀ ਥੋੜਾ ਜੇਹਾ ਨਾਰੀਅਲ ਤੇਲ ਬਸ ਇਹ ਪਾ ਕੇ ਸਵੇਰੇ ਦੋ। ਪਾਣੀ ਨਾਲ ਧੋ ਤੇ ਫੇਰ ਦੋ ਚਾਰ ਸੀਟੀਆਂ ਮਾਰ ਛੋੜੋ, ਹੋ ਗਏ।
ਹੁਨ ਨਾ ਅ ਸਾਡੇ ਨਾ ਏਥੇ ਪਾਣੀ ਔ ਭਿਓ ਕੇ ਜੋ ਪਰ ਪਾਣੀ ਕੱਢ ਦੇਂਦੇ ਭਓਣੇ ਆਲਾ ਮੈਂ ਕੇਆ ਅ ਛੋਲੇਆਂ ਦਾ ਤਾਂ ਸਾਰਾ ਇੰਨਾ ਤਾਕਤ ਹੁੰਦਾ ਨਾ ਛੋਲੇਆਂ ਵਿੱਚ। ਲੋਕ ਤਾਂ ਓ ਪਾਨੀ ਪੀਂ ਪੀਂਦੇ ਆ ਮੈਂ ਕੇਆ ਤੁਸੀ ਸਿਟੱਦੇ ਆ।
ਭਿਗੋ ਕੇ ਕਿਉਂਕੀ ਔ ਭਿਗੋਵਾ ਅੱਛਾ ਹੁੰਦਾ ਐ ਨਾ। ਔ ਗੰਦਗੀ ਪੂਰੀ ਰਾਤ ਏਚ ਨਿਕਲ ਜਾਂਦੀ ਏ। ਚੇਨੀ ਸੀ ਉਬਾਲਨੀ ਸੀ ਬਾਦ ਜੇੜੀ ਤਾਕਤ ਉਸਦੇ ਅੰਦਰ ਆਂਦੀ ਨਾ ਔ ਅੱਛੀ ਹੁੰਦੀ ਏ ਸਰੀਰ ਵਾਸ, ਹਾਂ।
ਅ ਬਿਨਾਂ ਉਬਾਲੇ ਆਲੇ ਜੋ ਪਾਣੀ ਆ ਔ ਸਿੱਟਨਾ ਸਿੱਟਨਾ ਚਾਈਦਾ।
ਸੁੱਟਣਾ ਐ। ਔ ਸੁੱਟਣੇ ਵਾਸੇ ਹਈ ਹੋਂਦੇ ਕਿਉਂਕਿ ਧੋਨੇ ਆ ਨਾ। ਉਸ ਨੂੰ ਪੋਡਰ ਵਗੈਰਾ ਕੁਛ ਨਾ ਕੁਛ ਲਗਵਾ ਹੁੰਦਾ ਐ ਕੈਮੀਕਲਸ ਵਗੈਰਾ। ਹਾਂਜੀ, ਹਾਂਜੀ, ਹਾਂਜੀ ਹਾਂਜੀ।
ਮਿਟੀ ਮੁਟੀ ਤਾਂ ਸਾਰੀ ਨਿਕਲ ਈ ਜਾਂਦੀ ਦੋ ਤਿੰਨ ਪਾਣੀਆਂ ਨਾਲ ਤਾਂ। ਅੱਛਾ ਔ ਵੀ ਸਿੱਟਨਾ। ਫੇਰ ਭਿਓਣੇ ਆਲਾ ਵੀ ਸਿੱਟ ਦੇਨਾ।
ਹਾਂ ਹਾਂ ਔ ਜੇੜਾ ਰਾਤੀ ਭਿਗੋ ਕੇ ਰੱਖਨਾ ਓ ਵੀ ਸਿੱਟ ਪਾਣਾ ਏ ਤੇ ਫਿਰ ਬਾਦ ਨੂੰ ਸੀਟੀਆਂ ਦੇਣੇ ਕੋ ਦੁਆਲਨੈ। ਫਿਰ ਉਬਾਲਨੇ ਸੀ ਬਾਦ ਪਾਣੀ ਨੀ ਸਿੱਟਨਾ।
ਔ ਨੀ, ਔ ਤਾਂ ਪੂਰਾ ਵ ਵਧੀਆ ਏ। ਔ ਤਾਂ ਓ ਤਾਕਤ ਵਾਰਾ।
ਸੀ। ਉਦੇ ਵਿਚ ਵਿਟਾਮਿਨਸ ਵਗੈਰਾ ਸਾਰਾ ਕੁੱਝ ਹੁੰਦੇ।
ਸੂ ਸੂਪ ਵੀ ਛੋਲੇਆਂ ਦਾ ਛੋਲੇ ਦਾ ਸੂਪ ਵੀ ਮਿਲਦੇ ਨਾ ਬੰਦਾ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਹਾਂਜੀ ਹਾਂਜੀ।
ਛੋਲੇਆਂ ਦਾ ਸੂਪ ਔਂਦਾ।
ਤੁਸਾ ਨੇ ਏਕ ਨਾਂ ਸੁਣੇਆ ਕਿ ਔ ਮ ਕੇ ਆਖਦੇ ਸੂ ਸ਼ੇਗੂੜੇ। ਸ਼ੇਗੂੜੇ ਕਰਕੇ ਮਹਾਰਾਸ਼ਟਰ ਚ ਮਿਲਦੇ ਨ। ਸ਼ੇਗੁੜੇ ਕਰਕੇ ਮਹਾਰਾਸ਼ਟਰ ਚ ਏਕ ਚੀਜ਼ ਏ। ਇਤਨੀ ਜੀ ਚਪ ਟਾ ਜਾ ਬੀ ਹੋਂਦਾ ਐ ਔ, ਉਸਨੂੰ ਰੋ ਨੂੰ ਲੋਕੀ ਧੋ ਕੇ, ਸੁਕਾ ਕੇ ਤੇ ਮਿਕਸ। ਸੀ ਏਸਚ ਗਿਰਨੀ ਤੋਂ ਪਿਸਾ ਕੇ ਲੈਂਦੇ ਨੇ ਚੱਕੀ ਤੋਂ। ਉਸ ਵਿੱਚ ਕਣਕ ਦਾ ਆਟਾ ਤੇ ਏ ਇੱਕ ਇੱਕ ਗਿਲਾਸ ਦੋਨੋ ਮਿਕਸ ਕਰਨੈ। ਇਸਦਾ ਆਟਾ ਤੇ ਔ ਆਲਾ ਆਟਾ। ਉਸ ਨਾਲ ਵੀ ਬੋਤ ਤਾਕਤ ਆਂਦੀ ਸ਼ਰੀਰ ਨੂੰ।
ਅੱਛਾ, ਅਛ ਛੋਲੇਆਂ ਦਾ ਆਟਾ।
ਨਈ ਨਈ ਨਈ ਛੋਲਾ ਨੀ ਹੋਂਦਾ। ਓ ਇੱਕ ਪ੍ਰਕਾਰ ਦੀ ਅਲੱਗ ਮਹਾਰਾਸ਼ਟਰ ਚ ਇੱਕ ਚੀਜ਼ ਮਿਲਦੀ ਏ। ਉਸਨੂੰ ਸ਼ਇਵਗਾ ਕੈਦੇ ਸ਼ ਸ਼ੇਂਗੁੜੇ ਸ਼ੇਂਗੁੜੇ ਕਰਦੇ ਨ ਸੂ। ਚੋਕਲੇਟੀ ਕਲਰ ਦਾ ਆਟਾ। ਹਾਂਜੀ, ਹਾਂਜੀ। ਹਾਂਜੀ ਕਦੀ ਲੈ ਈ ਆ ਨਾ ਮੈਂ ਤਾਂ ਫੋਟੋ ਜ਼ਰੂਰ ਭੇਜ ਸਾ ਤੁਸਾ ਨੂੰ ਮੈਂ। ਹੁਣ ਤਾਂ ਮੇਰੇ ਖਤਮ ਹੋਗੇ। ਬਾਰਿਸ਼ ਦੇ ਦਿਨਾ ਚ ਤਾਂ ਬੋਤ ਚਲਦੇ ਨੇ ਓ। ਉਸਦਾ ਟੇਸਟ ਵੀ ਇਤਨਾ ਹੁੰਦਾ ਐ। ਹੋਨ ਤੇ ਇੱਧਰ ਇੱਧਰ ਤਾਂ ਲੋਕ ਉਸਨੂੰ ਬੈਲਾਂ ਨੂੰ ਖੁਵਾਂਦੇ ਨੇ ਕਿਉਂਕਿ ਕੰਮ ਕਰਨਾ ਪੈਂਦਾ ਐਨਾ। ਏ ਏਦਾ ਖੇਤੀਆਂ ਦਾ।
ਅੱਛਾ ਅੱਛਾ।
ਛੇਠਾ ਖੇਤੀ ਦੇ ਬੈਲ ਨੂੰ ਖੁਆਉਂਦੇ ਨੇ ਉਭਰ ਭਰ ਕੇ। ਮਤਲਬ ਇੱਕ ਛੋਟੀ ਜਿ ਪਾਰਟੀ ਕਓਂ ਨੀ ਹੁੰਦਾ ਯਾਂ ਫਿਰ ਭੂਸੇ ਦੇ ਵਿਚਕਾਰ ਕਿਸੀ ਵੀ ਚੀਜ਼ ਏਚ ਮਿਕਸ ਕਰਕੇ ਖਵਾਉਂਦੇ। ਤੁਸਾਂ ਤਾਕਤ ਰੈਂਦੀ। ਸ਼ਰੀਰ ਗਰਮ ਰੈਂਦਾ ਐ।
ਅੱਛਾ ਅੱਛਾ। ਦੀਦੀ ਗਵਾਰ ਦੇ ਗਵਾਰ ਦੇ ਸ਼ੇਗਾ ਕਿ ਬਣਦੇ ਓ। ਓ ਫਲਿਆਂ ਆਲੇ।
ਅ ਗਵਾਰ ਦੀ ਸ਼ੀਗਾਂ ਛੋਟੀਆਂ ਵਾਲੀਆਂ ਨਾ
ਨਹੀਂ ਨਹੀਂ ਵੱਡੇ ਆਲੇ ਨਹੀਂ ਆਉਂਦੇ
ਉਹਟੀਆ ਵਾਲੀਆ ਉਹ ਜਿਹੜੀਆਂ ਆਟਰਮਸ ਕਿ ਗਾਂਧੀ ਆਂ ਸਾਂਭਰ
ਹਾਂ ਹਾਂ ਡੰਡੇ ਡੰਡੇ ਜੇ ਉਹ ਆ
ਹਾਂ ਹਾਂ ਹਾਂ ਡਰਮਸਟਿਕ ਆਂਦਾ ਡਰਮਸਟਿਕ।
ਹਾਂ -ਹਾਂ
ਉਸਨੂੰ ਤਾਂ ਕਿ ਹੋ ਪਹਿਲੇ ਛਿੱਨਲੋ ਫਿਰ ਉਬਾਲ ਲੋ ਫਿਰ ਇੱਧਰ ਪਿਆਜ ਟਮਾਟਰ ਦਾ ਤੜਕਾ ਬਣਾਓ
ਪੰਜਾਬ ਵਿੱਚ ਮਿਲਦੇ ਨਹੀਂ ਪੰਜਾਬ ਵਿੱਚ ਬਿਲਕੁਲ ਨਹੀਂ ਮਿਲਦੇ
ਹਾਂ ਹਾਂ ਉਸ ਪਾਸੇ ਤੇ ਮਿਲਦੀ ਹੀ ਨਹੀਂ ਉਦੋਂ ਤਾਂ ਬਹੁਤ ਪਤਲੀ ਪਤਲੀ ਕਦੀ ਮਿਲੀ ਤਾਂ
ਐਨਾ ਜੀਅ ਕਰਦਾ ਅਸੀਂ ਖਾਂਦੇ ਹੁੰਦੇ ਸੀ ਸ਼ਰਾ ਉਥੇ ਮਹਾਰਾਸ਼ਟਰ ਵਿੱਚ ਬਹੁਤ ਦਿਲ ਕਰਦਾ ਅ ਮਹਾਰਾਸ਼ਟਰ ਦੇ ਅ ਮਸਾਲਿਆਂ ਵਾਲੇ ਵੈਗਣ ਬਣਾਤੇ ਮਰਾਠੇ ਨੀ ਬਣਾਉਂਦੇ ਮਹਾਰਾਸ਼ਟਰ ਉਹ ਤਾਂ ਬਣਦੇ ਪਰ ਉਹ ਵਾਲੇ ਟੇਸਟ ਨਹੀਂ ਬਣਦਾ ਇੱਥੇ ਦਾ ਇਕੱਲਾ ਪਿਆਜ ਟਮਾਟਰ ਦਾ ਤਰ ਤੜਕਾ ਲਗਾ ਕੇ ਬਣਾ ਲੈਂਦੇ ਜੋ ਆਪਣਾ ਮਹਾਰਾਸ਼ਟਰ ਮਤਲਬ ਉਹ ਸਵਾਦ ਮਿਲਦਾ ਹੀ ਨੀ ਇੱਥੇ
ਨਹੀਂ- ਨਹੀਂ- ਨਹੀਂ -ਨਹੀਂ ਠੀਕ ਹੈ ਜੀ ਅੱਛਾ ਹਾਂਜੀ
ਬਹੁਤ ਮੁਸ਼ਕਿਲ ਆ
ਮਹਾਰਾਸ਼ਟਰ ਬੈਂਗਣ ਵੀ ਦੋ ਤਰਾਂ ਪ੍ਰਕਾਰ ਦੇ ਮਿਲਦੇ ਨੇ ਇੱਕ ਚਿੱਟਾ ਵੈਂਗਣ ਹੁੰਦਾ ਹੈ ਇੱਕ ਜਾਮੜਾ ਹੁੰਦਾ ਹੈ ਇੱਕ ਥੋੜਾ ਜਿਹਾ ਅਲਗ ਜਾਮੜਾ ਹੁੰਦਾ ਹੈ
ਇਹ ਆਪਣੇ ਤਾਂ ਮਹਾਰਾਸ਼ਟਰ ਵਿੱਚ ਸ਼ਗਦਾਨਣੇ ਪਾ ਕੇ ਉਹ ਅਹ ਬਣਾਉਂਦੇ ਨਾ ਇੱਥੇ ਨੀ ਬਣ ਇੱਥੇ ਉਹ ਵਾਲਾ ਸੁਆਦ ਹੀ ਨਹੀਂ ਮਿਲਦਾ
ਅੱਛਾ ਉਹ ਟੇਸਟੀ ਹਰ, ਹਰ ਜਗ੍ਹਾ ਦਾ ਵੱਖਰਾ -ਵੱਖਰਾ ਖਾਣਾ ਪੀਣਾ ਹੁੰਦਾ ਨਾ ਆਪਣਾ ਆਪਣਾ
ਪਾਣੀ ਦਾ ਪਾਣੀ ਦਾ ਮ ਪਾਣੀ ਦਾ ਮਿੱਟੀ ਦਾ ਫ਼ਰਕ ਆ
ਹਾਂਜੀ- ਹਾਂਜੀ- ਹਾਂਜੀ ਇੱਧਰ ਕਾਲੀ ਮਿੱਟੀ ਉਧਰ ਲਾਲ ਮਿੱ ਟੀ ਸਾਰੀ ਮਿੱਟੀ ਦਾ ਪ੍ਰੋਬਲਮ ਹੈ ਮਿ
ਹੁਣ ਜੋ ਛੋ ਹੁਣ ਉਹੀ ਨਾ ਛੋਲੇ ਸਾਡੇ ਇੱਥੇ ਛੋਲੇ ਮਹਿੰਗੇ ਆ ਤੁਹਾਡੇ ਆਪਣੇ ਮਹਾਰਾਸ਼ਟਰ ਵਿਚ ਸਸਤੇ ਛੋਲੇ ਸਾਡੇ ਨਾਲ ਵਾਲੇ ਕੋਈ ਉੱਥੇ ਗਲੀ ਵਿੱਚ ਉਹਨਾਂ ਦੇ ਖੇਤ ਪਰ ਖੇਤ ਵਿੱਚ ਥੈਲੇ ਭਰ ਭਰ ਕੇ ਦੇ ਕੇ ਜਾਂਦੇ ਹੁੰਦੇ ਸੀ ਸਾਨੂੰ
ਅੱਛਾ ਹਾਂਜੀ ਹਾਂਜੀ ਹਾਂਜੀ
ਇਹਨਾਂ ਛੇਤਕਰੀਆ ਵਾਲਿਆਂ ਕੋਲ ਹੁੰਦੇ ਨਾ ਜੋ ਜਿਹਦੇ ਨਾਲ ਜ਼ਮੀਨਾਂ ਵਗੈਰਾ ਆਉਂਦੇ
ਮਹਾਰਾਸ਼ਟਰ